ਹੈਲੋ
ਹੈਲੋ ਹਾਂਜੀ ਹਾਂਜੀ ਸਤਿ੍ਰੀ ਸੀ ਅਾਲ ਜੀ ਹਾਂਜੀ ਹੋਰ ਕੀ ਹਾਲ ਚਾਲ ਹੈ
ਵਧੀਆ ਜੀ ਤੁਸੀਂ ਦੱਸੋ
ਹੋਰ ਕੀ ਕਰ ਰਹੇ ਸੀ
ਬ ਸਾਇਆ ਸੀ ਜੀ ਮਾਰਕੀਟ ਚ ਸਮਾਨ ਲੈਣ
ਅੱਛਾ ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਬਹੁਤ ਵਧੀਆ ਜੀ ਹਾਂਜੀ ਬਹੁਤ ਵਧੀਆ
ਅੱਛਾ ਬੱਚੇ ਠੀਕ ਨੇ
ਹਾਂਜੀ ਬਹੁਤ ਵਧੀਆ ਜੀ
ਅੱਛਾ ਹੋਰ ਵੋਟੀ ਠੀਕ ਹੈ ਤੁਹਾਡੀ
ਹਾਂਜੀ ਹਾਂਜੀ ਹੋ
ਅੱਛਾ ਹੋਰ ਗਏ ਨੀ ਕਿਧਰੇ ਘੁੰਮਣ ਫਿਰਨ ਤੁਸੀਂ
ਹਾਂ ਬਸ ਬਣਾ ਰਹੇ ਹੋ ਵਿਸ਼ ਰਹੇ
ਅੱਛਾ ਅੱਛਾ ਅੱਛਾ ਤੇ ਉਹ ਕੀ ਕਹਿੰਦੇ ਨੇ ਲਾ ਟਾਈਮ ਤੁਸੀਂ ਕਿੱਥੇ ਗਏ ਸੀ
ਲਾਸਟ ਟਾਈਮ ਮੈੇ ਗਏ ਸੀ ਮਨਾਲੀ ਗਏ ਸੀ ਕੁੱਲੂ ਮਨਾਲੀ
ਅੱਛਾ ਅੱਛਾ ਕਹਿਦਾ ਰਿਹਾ ਸੀ ਟਰਿਪ
ਬਹੁਤ ਵਧੀਆ ਸੀ
ਤੇ ਤੁਹਾਡਾ ਹੁਣ ਜਿਹੜਾ ਟ੍ਰਿਪ ਹੈਗਾ ਸੀ ਅੱਛਾ ਅੱਛਾ ਤੇ ਹੁਣ ਦਾ ਜਿਹੜਾ ਟ੍ਰਿਪ ਸੀ ਜਿਹੜਾ ਅੱਗੇ ਅੱਗੇ ਜਾਣਾ ਹੈ ਹੁਣ ਸ਼ਨੀਵਾਰ ਦਾ ਏ ਉਹ ਕਿੱਥੇ ਜਾ ਰਿਹਾ ਤੁਹਾਡਾ
ਉਹ ਜ ਆਪਣਾ ਘਟੂ ਸ਼ ਜਾ ਰਹਾ ਸਾਲਾਸਰ ਬਾਲਾ ਜੀ ਦਾਾਨ
ਅੱਛਾ ਅੱਛਾ ਠੀਕ ਤੇ ਉਸ ਤੋਂ ਬਾਅਦ ਉੱਥੇ ਹੋ ਗਈ ਬੁਕਿੰਗ ਵਗੈਰਾ ਕੰਪਲੀਟ ਹੋ ਗਈ ਹੈ ਕਾਰ ਦੀ
ਹਾਂ ਬਿਲਕੁਲ ਜੀ ਕੰਪਨੀ ਤਰਫੋਂ ਟੂਰ ਆਉਂਦਾ ਜੀ ਕੰਪਨੀ ਆਪੇ ਹੀ ਲੈ ਕੇ ਜਾਂਦੀ ਹੈ ਤੇ ਘ ਆਪ ਹੀ ਛੱਡ ਕੇ ਜਾਂਦੀ ਹੈ
ਤੇ ਤੁਹਾਡੇ ਸਾਰੇ ਬੰਦੇ ਬੰਦੇ ਪੂਰੇ ਹੋ ਗਏ ਨੇ ਉਹਦੇ ਚ
ਹਾਂਜੀ ਬਿਲਕੁਲ ਹੈ ਕੰਪਲੀਟ ਹੈ
ਅੱਛਾ ਅੱਛਾ ਚਲੋ ਵਧੀਆ ਗੱਲ ਨੇ ਤੇ ਹੋਰ ਜਿਹੜੇ ਉਹਨਾਂ ਦੇ ਕੰਪ ਦੇ ਕੰਪਨੀ ਦੇ ਅੰਦਰ ਮੈਨੇਜਰ ਵਗੈਰਾ ਤੇ ਨਹੀਂ ਜਾਂਦੇ ਨਾ ਉਹ ਤੇ ਅਲੱਗ ਤੋਂ ਹੀ ਜਾਂਦੇ ਹੋਣੇ ਨੇ
ਮੈਨੇਜਰ ਨਹੀਂ ਚਾਹੁੰਦੇ ਜੋ ਵੱਡੇ ਐਸ ਡੀ ਓ ਹੁੰਦੇ ਨੇ ਐ ਜਮ ਹੋ ਗਿਆ ਐਮ ਐਮ ਹੋ ਗਿਆ ਮਾਰਕੀਟਿੰਗ ਮੈਨੇਜਰ ਹੋ ਗਏ ਉਹ ਜਾਂਦੇ ਨੇ ਜੀ ਹਾਂ ਅਛੀਵ ਨਾਈਟ ਹੁੰਦੀ ਹੈ ਨਾ
ਹਮ ਹ ਚਲੋ ਵਧੀਆ ਹੋਰ ਹੋਰ ਸਭ ਵਧੀਆ
ਵਧੀਆ ਜੀ ਬਸ ਹੋਰ ਬਾਰਿਸ਼ ਆ ਰਹੀ ਤੁਹਾਡੇ ਉੱਧਰ
ਹਾਂ ਬਹੁਤ ਤੇਜ਼ ਬਾਰਿਸ਼ ਹੈਗੀ ਆ ਅੱਜ ਤੇ ਅੱਜ ਤੇ ਮਤਲਬ ਥੋੜਾ ਬਹੁਤਾ ਮੌਸਮ ਸਹੀ ਲੱਗ ਰਿਹਾ ਮਤਲਬ ਗਰਮੀ ਘੱਟ ਬਾਕੀ ਗਰ ਗਰਮੀ ਤਾਂ ਹੋਏਗੀ ਅਗਰ ਕੱਲ ਬਾਰਿਸ਼ ਨਾ ਆਈ ਤੇ
ਨਹੀਂ ਵੈਸੇ ਦੋ ਦਿਨ ਵੀ ਦਿਖਾ ਰੱਖੀ ਹੈ
ਅੱਛਾ ਹਾਂ ਇਹ ਵੀ ਹੋ ਸਕਦਾ ਹੈ ਕੱਲ ਵੀ ਆਏ ਹਾਂਜੀ ਹਾਂਜੀ ਅਸੀਂ ਵੀ ਜਾ ਰਹੇ ਹਾਂ ਸ਼ਾਇਦ ਪਰਸੋਂ ਜਾਵਾਂਗੇ
ਆਪਣਾ ਕਿਹੜੀ ਜਗ੍ਹਾ ਤੇ
ਅਸੀਂ ਜਾ ਰਹੇ ਆਂ ਇੱਥੇ ਅਨੰਦਪੁਰ ਸਾਹਿਬ ਜਾ ਰਹੇ ਆਂ।
ਅੱਛਾ ਜੀ ਅਨੰਦਪੁਰ ਸਾਹਿਬ ਚੱਲੇ ਤੁਸੀ?
ਹਾਂਜੀ, ਹਾਂਜੀ। ਮੈਂ ਕਿਹਾ ਚਲੋ ਹੋ ਆੰਨੇ ਆਂ ਇੱਕ ਵਾਰੀ ਨਾਲੇ ਬੱਚਿਆਂ ਨੂੰ, ਉੱਥੇ ਜਿਹੜਾ ਅੱਠਵਾਂ ਅਜੂਬਾ ਬਨਿਆ ਹੋਇਆ ਉਹ ਵੀ ਦਿਖਾਵਾਂਗੇ।
ਹਾਂ ਹਾਂ ਬਹੁਤ ਵਧੀਆ ਹੈਗਾ ਜੀ ਮੈਂ ਵੀ ਗਿਆਂ ਇੱਕ ਦੋ ਵਾਰ ਹੋ ਕੇ ਆਇਆਂ।
ਅੱਛਾ ਉਹ ਕੀ ਹੈਗੈ ਉਹਦੇ ਅੰਦਰ ਕੀ ਹੈਗੈ ਬਨਿਆ ਹੋਇਆ?
ਉਹਦੇ ਚ ਸਾਰਾ ਅਨੰਦਪੁਰ ਸਾਹਿਬ ਦਾ ਇਤਿਹਾਸ ਦਿਖਾਇਆ ਗਿਆ ਜੀ। ਕੀ ਕੀ ਉੱਥੇ ਹੋਇਆ ਕੀ ਕੀ ਨਹੀਂ ਹੋਇਆ।
ਅੱਛਾ। ਸਾਰਾ, ਅਨੰਦਪੁਰ ਸਾਹਿਬ ਦਾ ਯਾਂ ਪੂਰੇ ਪੰਜਾਬ ਦਾ?
ਪੂਰੇ ਪੰਜਾਬ ਦਾ ਵੀ ਏ ਅਨੰਦਪੁਰ ਸਾਹਿਬ ਦਾ ਵੀ ਹੈਗਾ ਜੀ। ਅਜੂਬਾ ਟਾਈਪ ਛੋਟੇ ਛੋਟੇ, ਕੱਟ ਸੀਨ ਦਿੱਤੇ ਹੋਏ ਨੇ ਬਿਲਕੁੱਲ।
ਅੱਛਾ, ਤੇ ਬੱਚਿਆਂ ਨੂੰ ਅਗਰ ਲੈ ਕੇ ਤੇ ਜਾਈਏ ਤਾਂ ਕੋਈ ਦਿਕੱਤ ਨੀ ਹੇ ਆ ਬੱਚੇ ਨੂੰ ਲੈ ਕੇ ਆ ਰਏ ਨੇ
ਨਹੀਂ ਨਹੀਂ ਬਹੁਤ ਵਧੀਆ ਹੈਜੀ, ਬੱਚੇ ਜਾਏਂਗੇ ਤੇ ਉਲਟਾ ਹੋਰ ਕੁਛ ਬਹੁਤ ਵਧੀਆ ਜਗ੍ਹਾ ਬਣੀ ਲਾਈਟਿੰਗ ਹੈ ਅੰਦਰ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਆਪਾਂ ਬ੍ਰਹਮਾਂਡ 'ਚ' ਆ ਗਏ ਆਂ।
ਅੱਛਾ ਅੰਦਰ ਦਾ ਵਿਊ ਉਹਦਾ
ਹਾਂਜੀ ਅੰਦਰ ਦਾ ਵਿਊ
ਅੱਛਾ ਅਸੀਂ ਕਾਫੀ ਟਾਈਮ ਪਹਿਲੇ ਗਏ ਸੀ ਨਾ, ਅੱਜ ਤੋਂ ਛੇ ਸੱਤ ਸਾਲ ਹੋ ਗਏ ਨੇ, ਉਸ ਟਾਈਮ ਥੋੜਾ ਇੰਝ ਦਾ ਨਹੀਂ ਸੀ, ਹੁਣ ਸ਼ਾਇਦ ਥੋੜ੍ਹੀ ਬਹੁਤੀ ਉਹਦੇ ਚ ਤਰੱਕੀ ਹੋਗੀ ਹੋਵੇ, ਐ ਵੀ ਹੋ ਸਕਦੈ।
ਬਿਲਕੁੱਲ- ਬਿਲਕੁੱਲ।
ਉੱਥੇ ਹੋਰ ਕਿਹੜੇ ਗੁਰਦੁਆਰੇ ਨੇ ਜਿੱਥੇ ਅਸੀਂ ਜਾ ਸਕਨੇ ਆਂ ਵਧੀਆ ਵਧੀਆ ਗੁਰਦੁਆਰੇ ਹੋਣ ਅਗਰ
ਫਤਿਹਗੜ੍ਹ ਸਾਹਿਬ ਹੈਗਾ ਅਨੰਦਪੁਰ ਸਾਹਿਬ ਹੈਗਾ ਹੋਰ ਆਪਣਾ ਉੱਥੇ ਸਰਹਿੰਦ ਵੀ ਜਾ ਸਕਦੇ ਹੋ ਘੁੰਮਣ ਨੇੜੇ ਤੇੜੇ।
ਅੱਛਾ -ਅੱਛਾ।
ਹਾਂਜੀ।
ਸਰਹਿੰਦ, ਫਤਿਹਗੜ੍ਹ ਸਾਹਿਬ ਤੇ ਇਹ ਕੀਰਤਪੁਰ ਸਾਹਿਬ ਵੀ ਤੇ ਉੱਥੇ ਹੀ ਹੈਗੈ ਨਾ?
ਹਾਂ ਕੀਰਤਪੂਰ ਸਾਹਿਬ ਵੀ ਉੱਥੇ ਹੀ ਏ, ਉਹ ਵੀ ਮੱਤਲਬ ਮੇਨ ਹੈਗਾ ਉੱਧਰ ਦਾ।
ਅੱਛਾ ਉਹ ਵੀ ਉੱਥੇ ਗੁਰਦੁਆਰਾ ਹੈ, ਤੇ ਆ ਇਥੇ ਅਤੇ ਕੇਸਗੜ੍ਹ ਸਾਹਿਬ ਉਹ ਵੀ ਉੱਥੇ ਈ ਏ?
ਉੱਥੇ ਹੀ
ਅੱਛਾ, ਤੁਸੀ ਗਏ ਹੋਏ ਸਾਰੀ ਜਗ੍ਹਾ ਤੇ?
ਹਾਂ ਮੈਂ ਇੱਕ-ਇੱਕ ਵਾਰ ਹੋ ਕੇ ਆ ਗਿਆ ਵਾਂ ਨਾ।
ਅੱਛਾ।
ਹਾਂਜੀ।
ਹੋਰ ਦੱਸੋ, ਕੰਮ ਕਾਰ ਸਈ ਚੱਲ ਰਿਐਂ? ਮਾਰਕੀਟ-ਮਾਰਕੀਟ, ਸਾਡੇ ਸਾਈਡ ਤੇ ਬਹੁਤ ਮ ਮੰਦੀ ਚੱਲ ਰਹੀ ਏ।
ਨਹੀਂ ਬਿਲਕੁਲ ਜੀ ਬਿਲਕੁਲ ਐਕਚੁਲੀ ਐ ਬਰਸਾਤਾਂ ਚ ਨਾ, ਬਰਸਾਤਾਂ ਚ ਕੰਮ ਡਾਊਨ ਹੋ ਜਾਂਦਾ ਬਹੁੱਤ ਜ਼ਿਆਦਾ।
ਅੱਛਾ।
ਕਿਉਂਕਿ ਮਾਲ ਟਰਾਂਸਪੋਰਟ ਦੇ ਦੌਰਾਨ ਬਾਹਰ ਜਾਣਾ ਹੁੰਦੈ, ਉਹ ਟਰਾਂਸਪੋਰਟਾਂ ਹੀ ਭਰ ਜਾਂਦੀਆਂ ਹਰ ਜਗ੍ਹਾ ਬਾੜ ਬ ਆਈ ਹੁੰਦੀਏ ਪਾਣੀ ਇੰਨਾ ਹੁੰਦਾ, ਤੇ ਮਾਲ ਜਾ ਹੀ ਨਹੀ ਪਾਂਦਾ ਇਸ ਕਰਕੇ।
ਹਾਂਜੀ ਬਹੁਤ ਮੰਦ ਮੰਦਾ ਚੱਲ ਰਹੀ ਬਹੁੱਤ ਜ਼ਿਆਦਾ ਸਾੜੇ ਉਥੇਈ ਜਿੰਨੇ ਵੀ ਇੰਡਸਟੇਰੀਆ ਮੱਤਲਬ ਮਸਾਂ ਇੱਕ ਘੰਟਾ ਕੰਮ ਕਰਦੇ ਨੇ, ਉਸ ਤੋਂ ਬਾਅਦ ਬੱਸ ਵਿਹਲੇ ਬੈਠੇ ਹੋਏ ਨੇ।
ਕੁੱਛ ਬਾਰਿਸ਼ ਚ ਲਾਈਟਸ ਦੀ ਪ੍ਰੋਬਲਮ ਏਂ। ਲਾਈਟਸ ਬੰਦ ਕਰ ਦਿੰਦੇ ਨੇ ਪਿੱਛੋਂ।
ਅੱਛਾ
ਹਾਂ
ਅੱਛਾ ਅੱਛਾ ਹਾਂ ਐ ਵੀ ਕੁੱਝ ਗਰ ਉਹ ਹੈ ਨਾ ਜ਼ਿਆਦਾ ਤਾਰਾਂ ਤੇ ਮਤਲਬ ਲੋੜ ਪੈਂਦਾ ਹੈ ਨਾ ਜਿਸ ਵਜ੍ਹਾ ਨਾਲ ਲਾਈਟਾਂ ਬੰਦ ਹੋ ਜਾਂਦੀਆਂ ਨੇ
ਲਾਈਟ ਬੰਦ ਹੋ ਜਾਂਦੀ ਬਾਰਿਸ਼
ਹਾਂਜੀ ਹਾਂਜੀ ਤੇ ਫਿਰ ਤੁਹਾਡੇ ਇੱਧਰ ਸਾਰਾ ਪੂਰਾ ਇੰਡਸਟਰੀਅਲ ਏਰੀਆ ਜਾਂ ਹੋਰ ਵੀ
ਇੰਡਸਟਰੀਲ ਏਰੀਆ ਹੈਗਾ ਸਾਰਾ ਇੱਧਰ ਹੈ
ਅੱਛਾ
ਹਾਂ ਫੈਕਟਰੀ ਹਾਂ ਫੈਕਟਰੀ
ਕਿਸ ਕਿਸ ਚੀਜ਼ ਦੀ ਫੈਕਟਰੀਆਂ ਹੈਗੀਆਂ ਨੇ ਤੁਹਾਡੇ ਉੱਥੇ
ਬਰਤਨ ਦੀ ਲੋਟਾ ਬਣਾਉਣ ਦੀ ਹੋਗੀ ਆਪਣਾ ਜਗ ਵੀ ਹੋਗੀ ਜਿਹੜੇ ਥੋੜ੍ਹੀ ਸਾਰੇ ਬਰਤਨ ਯੂਜ ਹੁੰਦੇ
ਹਾਂਜੀ ਹਾਂਜੀ ਜਿੰਨੇ ਵੀ ਮਤਲਬ ਅੰਦਰ ਭਾਂਡੇ ਵਗੈਰਾ ਯੂਜ ਹੁੰਦੇ ਨੇ
ਹਾਂਜੀ ਜਿੰਨੇ ਵੀ ਭਾਂਡੇ ਯੂਜ ਹੁੰਦੇ ਨੇ ਉ
ਉਹ ਸਾਰੇ ਅਈਓਈ ਏਰੀਏ ਚ ਬੰਦੇ ਨੇ ਜਗਾਦਰੀ ਚ
ਹਾਂਜੀ ਬਿਲਕੁਲ
ਪੂਰੇ ਜਗ੍ਹਾ ਤੇ ਇੰਡਸਟਰੀਅਲ ਏਰੀਆ ਹੀ ਬੋਲਿਆ ਜਾਂਦਾ ਹੈ
ਹਾਂਜੀ ਹਾਂਜੀ ਬਿਲਕੁਲ
ਅੱਛਾ
ਹਮ
ਤੇ ਤੁਹਾਡੀ ਵੀ ਕੋਈ ਫੈਕਟਰੀ ਵਗੈਰਾ ਕੁਛ ਜਾਂ ਜੋਬ ਵਗੈਰਾ ਹੀ ਕਰਦੇ ਹੋ ਤੁਸੀਂ
ਮੈਂ ਤਾਂ ਖੁਦ ਜੋਬ ਕਰਦਾ ਫੱਟੇ ਬ੍ਰਦਰ ਹੋ ਰਹੇ ਹੈ ਤਾਈ ਦੇ ਮੁੰਡੇ ਹੈਗੇ ਨੇ ਉਹ ਉਹਨਾਂ ਦੀ ਫੈਕਟਰੀ ਹੈਗੀ ਸੀ
ਅੱਛਾ ਹੈਗੀਆਂ ਨੇ ਫੈਕਟਰੀਆਂ ਮਤਲਬ ਉਹਨਾਂ ਦੀ ਕਿਸ ਚੀਜ਼ ਦੀ ਹੈਗੀ ਹੈ
ਉਹਨਾਂ ਦੀ ਲੋਟੇ ਦੀ ਫੈਕਟਰੀ ਲੋਟਾ ਹੋ ਗਿਆ ਆਪਣਾ ਗੜੀ ਹੋ ਗਈ ਗਿਲਾਸ ਹਾਂ ਇਸ ਤਰ੍ਹਾਂ ਦੀ ਚੀਜ਼ਾਂ
ਅੱਛਾ ਹੁਣ ਤਾਂ ਵੈਸੇ ਉਹਓਦਾ ਆ ਰਿਹਾ ਹੁਣ ਤੇ ਆ ਰਹੀ ਰੱਖੜੀ ਆ ਰਹੀ ਹੈ
ਹਾਂ ਘੜੀਆਾਲਲੀ ਸੀਜਨ ਹੈ ਹਲੇ ਤੇ ਮਾਰਕੀਟ ਦੀ ਮਾਲ ਤੇ ਹੈ ਪਰ ਪੇਮੈਂਟ ਨਹੀਂੀ ਆ ਰਹੀ ਨਾ ਪੈਸਾ ਨਹੀਂੀ ਆ ਰਿਹਾ
ਪੇਮੈਂਟ ਦੀ ਦਿੱਕਤ ਆ ਜਾਂਦੀ ਹਾਂਜੀ ਹਾਂਜੀ ਸਹੀ ਗੱਲ ਹੈ ਦੀਵਾਲੀ ਦਾ ਥੋੜਾ ਹੋ ਸਕਦਾ ਕੰਮ ਚੱਲ ਜੇ ਦੀਵਾਲੀ
ਹਾਂ ਦੀ ਹਾਂ ਦੀਵਾਲੀ ਤੱਕ ਸਾਰਾ ਮਾਲ ਨਿਕਲ ਜਾਦਾ ਦੀਵਾਲੀ ਤੋਂ ਪਹਿਲੇ ਬਸ ਇਹ ਕਿ ਬਣਾ ਕੇ ਪ੍ਰੋਡਕਸ਼ਨ ਲੋਕ ਰੱਖੀ ਜਾਂਦੇ ਨੇ ਆਪਣੇ ਅੰਦਰ ਫਿਰ ਬਾਅਦ ਚੋਂ ਇਕੱਠਾ ਨਿਕਲਦਾ
ਦੀਵਾਲੀ ਤੋਂ ਪਹਿਲੇ ਤਾਂ ਕੰਮ ਚੱਲ ਹੀ ਜਾਏਗਾ ਅਗਸਤ ਵਿੱਚ ਅਗਸਤ ਵਿੱਚ ਚੱਲੇਗਾ ਫਿਰ ਦੀਵਾਲੀ ਤੱਕ ਚੱਲੇਗਾ ਫੇਿਰ ਦੀਵਾਲੀ ਤੋਂ ਬਾਅਦ ਫੇਿਰ ਥੋੜੇ ਦਿਨ ਦੀਵਾਲੀ ਤੋਂ ਬਾਅਦ ਜਿੰਨੇ ਵੀ ਤਿਉਹਾਰ ਆਉਂਦੇ ਨੇ ਦੀਵਾਲੀ ਗੋਰਧਨ ਪੂਜਾ ਹੋ ਗਈ ਧਨ ਤੇਰਸ ਹੋ ਗਈ ਹੋਰ ਆਪਣਾ ਉਹ ਕੀ ਕਹਿੰਦੇ ਨੇ ਟਿੱਕਾ ਆਉਂਦਾ ਜਿਹਨੂੰ ਬਹੀਆ ਦੂਜ ਵੀ ਕਹਿੰਦੇ ਨੇ ਉਹ ਆਉਂਦਾ ਹੈ ਉਸ ਤੋਂ ਬਾਅਦ ਅਹ ਗੋਵਰਧਨ ਪੂਜਾਉਂਦੀ ਉਸ ਤੋਂ ਬਾਅਦ ਜਾ ਕੇ ਵਿਸ਼ਕਰਮਾ ਡੇ ਆਉਂਦਾ ਹੈ ਉਸ ਤੋਂ ਬਾਅਦ ਜਾ ਕੇ ਮੇਰੇ ਖਿਆਲ ਲਈ ਫੈਕਟਰੀਆਂ ਸਟਾਰਟ ਹੁੰਦੀਆਂ ਨੇ
ਬਿਲਕੁਲ ਬਿਲਕੁਲ ਪੰਦਰਾਂ ਤੋਂ ਵੀਹ ਦਿਨ ਦਾ ਬ੍ਰੇਕਅੱਪ ਰਹਿੰਦਾ ਪੰਦਰਾਂ ਤੋਂ ਵੀਹ ਦਿਨ ਦਾ ਬ੍ਰੇਕਅਪ ਰਹਦਾ ਪਛੇ
ਪੰਦਰਾਂ ਤੋਂ ਵੀਹ ਦਿਨ ਪੂਰਾ ਛੁੱਟੀਆਂ ਰਹਿੰਦੀਆਂ ਨੇ ਪੂਰੀ ਲੇਬਰ ਦੀ
ਬਿਲਕੁਲ
ਹੋਰ ਤੁਹਾਡੇ ਤੇ ਹੋਰ ਕਿਸੇ ਦਾ ਹੈਗਾ ਤੇ ਭੇ ਕਿਸੇ ਰਿਸ਼ਤੇਦਾਰੀ ਚ ਹੋਰ ਕਿਸੇ ਸੀ ਭਾਂਡੇ ਵਗੈਰਾ ਦੀ ਫੈਕਟਰੀ ਨੀ ਹੈਗੀ ਇਹ ਜਿਹੜੀ ਉਹ ਹੁੰਦੀਆਂ ਨੇ ਗੋਲ ਗੋਲ ਉਹਨੂੰ ਕੀ ਕਹਿੰਦੇ ਨੇ ਸਿਪਰੀਆਂ ਜੀ
ਹਾਂਜੀ ਸਿੱਖੀ ਹਾਂ, ਰਿਸ਼ਤੇਦਾਰੀ ਚ ਕਈ ਬਣਾਂਦੇ ਨੇ ਜੀ ਸਾਡੇ ਵੀ ਮਹੱਲੇ ਚ ਜ਼ਿਆਦਾਤਰ ਆਈਏ, ਜ਼ਿਆਦਾਤਰ
ਦੀ ਬੰਦੀ ਏ, ਕਿਹੜੇ ਮਤਲਬ ਧਾਤੂ ਦੀ ਹੁੰਦੀ ਏ?
ਉਹ ਹੁੰਦੀ ਅਪਣਾ, ਤੁਹਾਡੀ ਐਲਮੀਨੀਅਮ ਚ
ਅਲਮੀਨੀਅਮ ਦੀ, ਤੇ ਇਹ ਜਿਹੜੇ ਸਟੀਲ ਦੇ ਭਾਂਡੇ ਵੀ ਹੁੰਦੇ ਨੇ ਨਾ।
ਆਹੋ, ਸਿਲਵਰ ਚ ਆਦੇ ਜੀ ਉਹ
ਅੱਛਾ, ਤੇ ਤੁਹਾਡੇ ਉੱਤੇ ਫੇਰ ਉਹ ਵੀ ਹੁੰਦਾ। ਹੁੰਦੇ ਹੋਣੇ ਨੇ ਜਿਹੜੇ ਪੂਰੇ ਡਿਨਰ ਸੈਟ ਵਿਆਹਵਾਂ ਵਗੈਰਾ ਚ ਦਿੰਦੇ ਨੇ, ਕੁੜੀਆਂ ਨੂੰ।
ਹਾਂ, ਬਿਲ ਬਿਲਕੁਲ ਬਿਲਕੁਲ ਬਿਲਕੁਲ
ਅੱਛਾ ਅੱਛਾ
ਚਲੋ ਤੇ ਹੋਰ ਕੀ ਕਹਿੰਦੇ ਨੇ, ਹੋਰ ਫੇਰ ਚਲੋ ਦੱਸਣਾ ਅਗਰ ਕੋਈ ਪਲੈਨ ਵਗੈਰਾ ਬਣਿਆ ਕਿਧਰੇ ਘੁੰਮਨ ਫਿਰਨ ਦਾ
ਹਾਂ ਦਰਬਾਰ ਸਾਹਿਬ ਸੋਚ ਰੇਹਾ ਅੰਮ੍ਰਿਤਸਰ ਜਾਣ ਦੀ
ਅੱਛਾ ਅੱਛਾ, ਚਲੋ ਵੇਖਨੇ ਆ ਤੇ ਰਲ ਕੇ ਚੱਲਾਂਗੇ, ਅਗਰ ਫੈਮਿਲੀ ਜਾਏਗੀ ਪੂਰੀ ਤੇ
ਠੀਕ, ਹੈ ਜੀ
ਅੱਛਾ ਚਲੋ, ਚਲੋ ਕਰਨੇ ਹਾਂ ਅਸੀਂ ਗੱਲ ਫੇਰ ਦੁਬਾਰਾ
ਠੀਕ ਹੈ ਕੋਈ ਨੀ ਬਣਾ ਲ ਲੋ ਤੁਸੀਂ ਪ੍ਰੋਗਰਾਮ, ਇਕੱਠੇ ਚੱਲ ਲਾਂਗੇ ਕੋਈ ਐਸੀ ਗੱਲ ਨੀ
ਓਕੇ ਜੀ ਓਕੇ, ਠੀਕ ਹੈ ਜੀ, ਬਾਏ